ਹੈਲੋ ਹਾਂਜੀ ਸਤਿ ਸ਼੍ਰੀ ਅਕਾਲ।
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਕੀ ਹਾਲ ਚਾਲ।
ਵਧੀਆ ਜੀ ਵਧੀਆ ਹੋਰ ਤੁਸੀਂ ਦੱਸੋ।
ਬਸ ਮੈਂ ਕਿਹਾ ਚਲੋ ਤੁਹਾਡੇ ਨਾਲ ਇੱਕ ਟੋਪਿਕ ਡਿਸਕਸ ਕਰਦੀ ਹਾਂ। ਸੇਵਿੰਗ ਮਨੀ ਤੇ ਨਾਲ ਸਪੈਂਡਿੰਗ ਮਨੀ ਮਤਲਬ ਦੋਨਾਂ ਦੇ ਆਪਣੇ। ਫ਼ਾਇਦੇ ਹੈਗੇ ਆਪਣੇ ਨੁਕਸਾਨ ਹੈ ਤੇ ਮਤਲਬ ਪੁੱਛਾ ਕਿ। ਤੁਸੀਂ ਕਿਵੇਂ ਸੇਵਿੰਗ ਮਨੀ ਕਰਦੇ ਹੋ ਔਰ ਤੁਹਾਨੂੰ ਸਪੈਂਡਿੰਗ ਕਿਵੇਂ। ਕਰਦੇ ਹੋ ਖਰਚ ਕਿਵੇਂ ਕਰਦੇ ਹੋ ਚਲੋ ਦੱਸੋ ਪਹਿਲੇ ਫਿਰ ਤੁਸੀਂ ਫਿਰ ਮੈਂ ਦੱਸਾਂਗੀ।
ਦੇਖੋ ਮੈਂ ਤੁਹਾਨੂੰ ਦੱਸਣਾ ਮੈਂ ਸੇਵਿੰਗ ਮਨੀ ਕਿਵੇਂ ਕਰਦਾ ਵਾਂ ਤੇ ਸਪਡਿੰਗ ਕਿਵੇਂ ਕਰਦਾ ਵਾਂ। ਹਾਂ ਮੇਰਾ ਮੇਰਾ ਐਵੇ ਹੀ ਹੋ ਰਹਿੰਦਾ ਹੈ ਕਿ ਜਿਵੇਂ ਮੇਰੀ ਮੇਰੀ ਅਹ ਮੈਨੂੰ ਕਿਥੋਂ ਸੈਲਰੀ ਆ ਕਿਥੋਂ ਪੈਸੇ ਆਂਦੇ ਆ ਨਾ। ਤੇ ਮੈਂ ਆਪਣਾ ਉਸ। ਉਸ ਤੋਂ ਬਾਅਦ ਹੀ ਆਪਣਾ ਸ਼ਡਿਊਲ ਕ੍ਰੀਏਟ ਕਰਦਾ ਵਾਂ ਕਿ ਮੈਂ ਇਹ ਕਿਸ ਕਿਸ। ਜਗ੍ਹਾ ਤੇ ਕਿੰਨੇ ਕਿੰਨੇ ਪੈਸੇ ਲਗਾਣੇ ਆ। ਤੇ ਫੇਰ ਉਸ ਤੋਂ ਬਾਅਦ ਮੇਰੇ ਕੋਲ ਬੱਚਨ ਨੇ ਕਿੰਨੇ ਆ ਲਾਸਟ ਚ, ਜਾਂ ਫਿਰ ਅਗਰ ਮੇਰਾ ਐਵੇਂ ਰਹਿੰਦਾ ਐ ਕਿ ਅਗਰ ਮੈਨੂੰ ਅਗਰ ਮੈਂ ਕਿੱਥੇ ਸੇਵਿੰਗ ਕਰਨੀ ਆ ਕਿਵੇ ਮੈਂ ਕੁਛ ਦਸ ਪ੍ਰਸੈਂਟ ਕੱਢਣੇ ਆਪਣੀ ਸੈਲਰੀ ਦਾ ਵੀਹ ਪ੍ਰਸੈਂਟ ਸੇਵਿੰਗ ਕਰਨੀ ਐ ਤੇ ਉਹਨੂੰ ਮੈਂ ਪਹਿਲੇ ਈ ਕੱਟ ਦਿੰਨਾ ਵਾ, ਫਿਰ ਮੇਰੇ ਕੋਲ ਜਿੰਨਾ ਅਮਾਊਂਟ ਰਹਿੰਦਾ ਮੈਂ ਉਸ ਹਿਸਾਬ ਨਾਲ ਆਪਣਾ ਸ਼ਡਿਊਲ ਕ੍ਰੀਏਟ ਕਰਦਾ ਵਾਂ। ਕਿ ਬਾਈ ਮੇਰੇ ਕੋਲ ਹੁਣ ਇੰਨਾ ਐ ਇੰਨਾ ਈ ਖਰਚਾ ਕਰਨਾ ਹੈ। ਇਸ ਤੋਂ ਜ਼ਿਆਦਾ ਨੀ ਕਰਨਾ, ਤੇ ਇਸ ਤੋਂ ਜ਼ਿਆਦਾ ਮੇਰੇ ਕੋਲ ਹੈ ਈ ਨੀ ਮਤਲਬ ਇਹ ਸੋਚਦਾ ਵਾਂ। ਹਾਂ,
ਨਹੀਂ ਅੱਛੀ ਗੱਲ ਹੈਗੀ ਕਿਉਂਕਿ ਦੇਖੋ ਅੱਜ ਕੱਲ੍ਹ ਟਾਈਮ ਚ ਮਨੀ ਸੇਵਿੰਗ ਕਰਨਾ ਬਹੁਤ ਜ਼ਰੂਰੀ ਹੈਗਾ ਕਿਉਂਕਿ ਅੱਜ ਕੱਲ੍ਹ ਤੁਸੀਂ ਅਗਰ ਸੇਵਿੰਗ ਨਹੀਂ ਕਰੋਗੇ ਮਨੀ। ਤੇ ਅੱਗੇ ਆਣ ਵਾਲੇ ਫਿਊਚਰ ਚ ਤੁਸੀਂ ਅਗਰ ਤੁਹਾਨੂੰ ਕੋਈ ਬਿਮਾਰੀ ਹੈਗੀ ਕੋਈ ਦਿੱਕਤ ਹੈਗੀ ਕੋਈ ਫੈਮਿਲੀ ਫੰਕਸ਼ਨ ਈ ਹੈਗਾ ਮਤਲਬ ਵਿਆਹ ਈ ਕਰਾਣਾ ਅਗਰ ਤੁਸੀਂ ਤੇ ਤੁਹਾਨੂੰ ਦਿੱਕਤ ਆਏਗੀ ਨਾ, ਅਗਰ ਤੁਹਾਡੇ ਕੋਲੋਂ ਪੈਸਾ ਨਈ ਹੋਏਗਾ। ਕਿਵੇਂ ਮੰਗੋਗੇ ਲੋਨ ਲਓ ਗਏ ਕਿ ਲੋਨ ਚੁਕਾਉਂਦੇ ਰਹਿਣਾ ਸਾਰੀ ਜ਼ਿੰਦਗੀ ਇਹ ਕੰਮ ਵੀ ਤਾਂ ਔਖਾ ਹੈਗਾ ਨਾ। ਦੇਖੋ ਪੈਸਾ ਖ਼ਰਚ ਕਰਨਾ ਵੀ ਜ਼ਰੂਰੀ ਐ ਮੈਂ ਇਹ ਨੀ ਕਹਿੰਦੀ ਕਿ ਪੈਸਾ ਨੀ ਖਰਚ ਕਰਨਾ। ਪੈਸਾ ਖਰਚ ਕਰਨਾ ਵੀ ਬਹੁਤ ਜ਼ਰੂਰੀ ਐ ਲਾਈਫ 'ਚ ਕਿਉਂਕਿ ਅਗਰ ਤੁਸੀਂ ਪੈਸਾ ਨਹੀਂ ਖਰਚ ਕਰੋਗੇ। ਕਿ ਤੁਸੀਂ ਆਪਣੇ ਸ਼ੌਕ ਕਿਵੇਂ ਪਾਲੋਗੇ ਮਤਲਬ ਪਰ ਇਹ ਕਿ ਦੇਖੋ ਮਨੀ ਸੇਵਿੰਗ ਵੀ ਤੁਸੀਂ ਅਗੇ ਦੋ ਚੀਜ਼ਾਂ ਨਾਲ ਕਰ ਸਕਦੇ ਔ ਇੱਕ ਸ਼ੋਰਟ ਟਰਮ ਇੱਕ ਲੌਗ ਟਰਮ।
ਹੂੰ ਬਿਲਕੁਲ ਸਹੀ ਗੱਲ ਆ, ਤੁਸੀਂ ਕਿਵੇਂ ਕਰਦੇ ਔ?
ਮਤਲਬ ਦੇਖੋ ਮੈਂ ਤੇ ਦੋਨਾਂ ਚੀਜ਼ਾਂ ਚ ਇਨਵੈਸਟ ਕਰਦੀ ਆ ਸ਼ੋਰਟ ਟਰਮ ਚ ਵੀ ਲੋਂਗ ਟਰਮ ਜਿਵੇ, ਕਿ ਮਤਲਬ ਅਗਰ ਤੁਸੀਂ ਛੋਟੀ ਛੋਟ ਅ ਜਿਵੇਂ ਤੁਸੀਂ ਅ ਆਰ ਡੀ ਕਰਾ ਸਕ ਸਕਦੇ ਹੋ ਐਫ ਡੀ ਕਰਾ ਸਕਦੇ ਔ ਐਫ ਡੀ ਕਰਾਈ ਤੁਸੀਂ ਪੰਜ ਲੱਖ ਦੀ ਤੁਹਾਨੂੰ ਵਿਆਜ ਆਇਆ ਤੇੈਂਤੀ ਤੋ ਚੌਂਤੀ ਸੌ ਕਰਕੇ। ਤੁਸੀਂ ਅੱਗੇ ਉਹਦੀ ਆਡੀ ਕਰਾਓ ਮਤਲਬ ਆਡੀ ਮਤਲਬ ਡੇਢ ਹਜ਼ਾਰ ਡਾਲ ਕੇ ਪਾ ਕੇ ਆਪਣੀ ਆਰ ਡੀ ਕਰਾਈ ਪੰਜ ਹਜ਼ਾਰ ਦੀ ਪੰਜ ਸਾਲ ਦੀ ਤੁਹਾਡੀ ਨਾ ਮਨਿੰਗ ਬਿਲਕੁਲ ਡਬਲ ਹੋ ਜਾਣੀ ਐ ਪੰਜ ਸਾਲ ਬਾਦ ਕਦੀ ਨੋਟਿਸ ਕਰਨਾ ਏ ਗੱਲ। ਮੇਰੀ ਗੱਲ ਨੂੰ
ਨਈ ਐ ਐਵੇਂ ਤੇ ਨਹੀਂ ਹੁੰਦਾ ਮੇਰੇ ਸਾਹਬ ਨਾਲ।
ਤੁਹਾਡੇ ਕੋਲੋਂ ਪੰਜ ਲੱਖ ਹੈਗਾ? ਗੱਲ ਸੁਣੋ ਮਤਲਬ ਮੈਂ ਇੱਕ ਗੱਲ ਦੱਸ ਰੀ ਤੁਹਾਡੇ ਕੋਲੋਂ ਪੰਜ ਲੱਖ ਹੈਗਾ, ਤੁਸੀਂ ਪੋਸਟ ਆਫਿਸ ਜਾ ਕੇ ਪੁੱਛਣਾ ਪੰਜ ਲੱਖ ਦਾ ਕਿੰਨਾ ਵਿਆਜ ਆਦਾ।
ਅੱਛਾ, ਪੰਜ ਸਾਲ ਬਾਦ
ਨਈ-ਨਈ ਪੰਜ ਸਾਲ ਦਾ ਨੀ ਹਰ ਮਹੀਨੇ ਦਾ।
ਅੱਛਾ ਮੰਥਲੀ ਵਿਆਜ ਅ ਕ੍ਰੇਡਿਟ ਕਰਦਾ ਅਕਾਊਂਟ
ਹਾਂ ਹਰ ਮੰਥਲੀ ਮੰਥਲੀ ਉਹ ਤੁਹਾਡੇ ਉੱਪਰ ਡਿਪੈਂਡ ਕਰਦਾ ਕਿ ਤੁਸੀਂ ਮੰਥਲੀ ਵਾਲੀ ਕਰਾ ਰੇ ਔ ਜਾਂ ਈਅਰਲੀ ਵਾਲੀ ਕਰਾ ਰਹੇ ਔ ਜਾਂ ਤੁਸੀਂ ਲੋਂਂਗ ਟਰਮ ਮਤਲਬ ਫਾਈਵ ਈਅਰ ਵਾਲੀ ਕਰਾ ਰੇ ਔ।
ਅੱਛਾ ਅੱਛਾ ਅੱਛਾ,
ਉਹ ਸ਼ੋਰਟ ਟਰਮ, ਬੈਨੀਫਿਟ ਸਭ ਦੇ ਅੰਦਰ ਹੈਗਾ। ਐਵੇਂ ਦੀ ਕੋਈ ਗੱਲ ਨੀ ਹੈਗੀ ਬੈਨੀਫਿਟ ਸਭ ਦੇ ਅੰਦਰ ਹੈਗਾ ਕਿਉਂਕਿ ਦੇਖੋ ਸੇਵਿੰਗ ਮਨੀ ਸ਼ੋਰਟ ਟਰਮ ਵਾਲੀ ਇਸ ਕਾਰਨ ਹੁੰਦੀ ਐ ਕਿ ਤੁਹਾਨੂੰ ਕਦੇ ਵੀ ਲੋੜ ਪੈ ਸਕਦੀ ਐ ਸ਼ੋਰਟ ਟਰਮ ਤੇ ਤੁ ਤੁਹਾਡੇ ਤੁਹਾਨੂੰ ਪਤਾ ਕਿ ਮੇਰੀ ਇੱਥੇ ਇਸ ਅਕਾਊਂਟ ਚ ਹੈਗਾ। ਚਲੋ ਮੈਂ ਐਫ- ਡੀ ਰਿਮੂਵ ਕੀਤੀ ਚਲੋ ਮੈਨੂੰ ਫਟਾਫਟ ਪੈਸਾ ਮਿਲ ਗਿਆ। ਲੌਗ ਟਰਮ ਵਾਲੀ ਚ ਤੁਸੀਂ ਅਗਰ ਤੁੜਵਾਉਂਦੇ ਹੋ ਤਾਂ ਤੁਹਾਨੂੰ ਨੁਕਸਾਨ ਹੋਏਗਾ ਨਾ।
ਹੂੰ ਉਹ ਤਾਂ ਹੈ ਜੀ।
ਏਸ ਕਾਰਨ, ਤੇ ਏਸ ਕਿਰਨ ਮਤਲਬ। ਮਨੀ ਜਿਹੜੀ ਐ ਸਾਨੂੰ ਸ਼ੋਰਟ ਟਰਮ ਲੋਂਗ ਟਰਮ ਦੋਨਾਂ ਤਰ੍ਹਾਂ ਤੇ ਕਰਨਾ ਚਾਹੀਦੀ ਹੈਗੀ। ਪੈਸੇ ਖਰਚ ਕਰਨਾ ਵੀ ਬਹੁਤ ਜ਼ਰੂਰੀ ਹੈਗਾ ਕਿਉਂਕਿ ਬਿਨਾਂ ਪੈਸੇ ਖਰਚ ਕਰੇ ਤੇ ਤੁਸੀਂ ਆਪਣੀ ਲਾਈਫ ਦੀ ਜਿਹੜਾ ਏਟਰਟੇਮਟ ਹੂੰਦਾ ਨਾ ਉਹ ਨੀ ਕਰ ਸਕਦੇ ਨਾ ਬੋਰਿੰਗ ਲਾਈਫ ਨੀ ਜੀ ਸਕਦੇ ਨਾ ਤੁਸੀਂ।
ਹਾਂ ਹਾਂਜੀ ਉਹ ਤਾਂ ਹੈ ਜੀ।
ਔਰ ਸੇਫ ਕਰਨਾ ਕਿਉਂ ਜ਼ਰੂਰੀ ਐ ਸੇਫ ਕਰਨਾ ਇਸ ਕਾਰਨ ਜ਼ਰੂਰੀ ਐ ਕਿ ਅੱਗੇ ਆਣ ਵਾਲੇ ਟਾਈਮ ਦਾ ਤੁਹਾਨੂੰ ਨੀ ਪਤਾ। ਤੁਹਾਡੇ ਨਾਲ ਕੀ ਹੋਣਾ, ਕੋਈ ਬਿਮਾਰੀ ਲੱਗਣੀ ਐ ਨਈ ਲੱਗਣੀ ਐ ਕੋਈ ਕੁਛ ਹੋਣਾ। ਹੁਣ ਜਿਵੇਂ ਵਿਆਹ ਹੋ ਗਿਆ ਤੇ ਬੱਚਿਆਂ ਦੇ ਸਕੂਲ ਚ ਐਡਮਿਸ਼ਨ ਕਰਾਣਾ ਤੇ ਵੀ ਪੈਸਾ ਚਾਹੀਦਾ ਐ। ਕਿਤਾਬਾਂ ਖਰੀਦਣੀਆਂ ਤੋ ਵੀ ਪੈਸਾ ਚਾਹੀਦਾ ਹੈ, ਕਾਪੀਆਂ ਖਰੀਦਣੀਆਂ ਤੋ ਵੀ ਪੈਸਾ ਚਾਹੀਦਾ ਐ, ਕੱਪੜੇ ਸਾਰੀ ਚੀਜ਼ਾਂ ਚ ਪੈਸੇ ਤਾਂ ਦੇਖੋ ਖਰਚ ਹੁੰਦੇ ਹੈਗੇ ਨਾ।
ਹਾਂ ਬਿਲਕੁਲ ਜੀ ਹੁੰਦੇ ਈ ਨਾ
ਹੁਨ ਤੁਸੀਂ ਅਗਰ ਸੋਚੋ ਕਿ ਮੈਂ ਹਜ਼ਾਰ ਰੁਪਏ ਮਹੀਨਾ ਬਚਾ ਰੇਯਾ ਆ ਔਰ ਤੁਸੀਂ ਸਾਲ ਬਾਅਦ ਸੋਚਿਆ ਕਿ ਮੈਂ ਹੁਣ ਇੱਥੇ ਜਾਣਾ ਹੈ ਤੁਸੀਂ ਅਗਰ ਇਹ ਸੈਪਰੇਟ ਰੱਖਿਆ ਪੈਸਾ ਕਿ ਹਜ਼ਾਰ ਰੁਪਏ ਮਹੀਨਾ ਐ ਮੇਰਾ ਟਰੈਵਲਿੰਗ ਦਾ ਹੈ ਤੁਹਾਡੇ ਕੋਲੋਂ ਸਾਲ ਬਾਅਦ ਜਾ ਕੇ ਬਾਰਾਂ ਹਜ਼ਾਰ ਹੋ ਜੇਗਾ ਤੁਸੀਂ ਅਗਰ ਕਿੱਥੇ ਜਾਨਾ ਉੱਥੇ ਵੀਹ ਹਜ਼ਾਰ ਲੱਗਣੇ ਹੈਗੇ ਤੇ ਬਾਰਾਂ ਹਜ਼ਾਰ ਜਿਹੜੇ ਹੈਗੇ ਉਹ ਤੇ ਤੁਹਾਡੇ ਸੇਵਿੰਗ ਤੁਹਾਨੂੰ ਲੱਗੇਗਾ ਹੀ ਨੀ ਕਿ ਨਾ ਕਿ ਮੈਂ ਇੰਨੇ ਪੈਸੇ ਕਿੱਥੇ ਲਿਆਵਾਂ। ਉਹ ਸੇਵਿੰਗ ਤੁਹਾਡੀ ਏਸ ਕੰਮ ਵੀ ਤੇ ਆਏਗੀ ਨਾ
ਹੂੰ ਬਿਲਕੁਲ ਜੀ, ਬਿਲਕੁਲ ਸਹੀ ਗੱਲ ਐ
ਕਮ ਸੇਵਿੰਗ ਹੋ ਗਈ ਨਾ ਸਾਡੀ
ਓਕੇ, ਹਾਂਜੀ-ਹਾਂਜੀ
ਕਦੀ ਮਤਲਬ ਇਸ ਚੀਜ਼ ਦਾ ਖਿਆਲ ਰੱਖਣਾ, ਅਗਰ ਤੁਸੀਂ ਵੀਹ ਹਜ਼ਾਰ ਕਮਾਉਂਦੇ ਹੋ, ਤਾਂ ਤੁਸੀਂ ਪੰਜ ਸੌ ਸੈਪਰੇਟ ਰੱਖੋ ਕੀ ਐ ਮੇਰਾ ਖਰਚ ਕਰਨੀ, ਖਰਚ ਕਰਨਾ ਮੈਂ ਇਹਨੂੰ ਸਪੈਂਡ ਕਰਨਾ ਹੈਗਾ ਤੇ ਪਰ ਤੁਸੀਂ ਸਪੈਂਡ ਕਰੋਗੇ ਨਾ ਦੇਖਨਾ ਤੁਹਾਨੂੰ ਖੁਸ਼ੀ ਵੀ ਹੋਏਗੀ ਨਾਲ ਤੁਹਾਨੂੰ ਲੱਗੇਗਾ ਕਿ ਹਾਂ ਮੈਂ ਖਰਚ ਕੀਤਾ, ਮੈਨੂੰ ਪੈਸੇ ਦੀ ਮਤਲਬ ਵੈਲਿਊ ਵੀ ਸਮਝ ਆਈ
ਹਾਂ, ਬਿਲਕੁਲ ਸਈ ਗੱਲ ਐ, ਬਿਲਕੁਲ ਜੀ ਤੁਸੀਂ ਜਿਵੇਂ ਦੱਸ ਰਹੇ ਔ ਮਤਲਬ ਆਪਨੇ ਨੂੰ ਇਹ ਇਸ ਹਿਸਾਬ ਨਾਲ ਹਮੇਸ਼ਾ ਹ ਪਰ ਮੰਥ ਸਾਨੂੰ ਕੱਢਣਾ ਈ ਚਾਈਦਾ ਕੁਛ ਨਾ ਕੁਛ।
ਵਾਲੀ ਵੀ ਕਰੋ, ਈਅਰਲੀ ਵਾਲੀ ਵੀ ਕਰੋ ਦੇਖੋ, ਅਸੇ ਅਹ ਮਾਨੀ ਅਗਰ ਤੁਸੀਂ ਸੇਵ ਨਹੀਂ ਕਰੋਗੇ ਤੋ ਫੇਰ ਕਿਵੇਂ ਚੱਲੂਗਾ ਸੇਵਿੰਗ ਕਰਨੀ ਜ਼ਰੂਰੀ ਐ।
ਜੀ -ਜੀ ਬਿਲਕੁਲ ਸਹੀ ਕਰ ਰਹੇ ਔ ਜੀ ਸੇਵਿੰਗ ਤਾਂ ਬਹੁਤ ਜ਼ਰੂਰੀ ਆ, ਕਿਉਂਕਿ ਕੱਲ੍ਹ ਨੂੰ ਕੁਛ ਵੀ ਇੰਸੀਡੈਂਟ ਹੋ ਸਕਦਾ ਅਤੇ ਤਾਂ ਵੀ ਸਾਡੇ ਕੋਲ ਬੈਕਅਪ ਚ ਮਨੀ ਪਈ ਹੋਨੀ ਚਾਹੀਦੀ ਐ
ਹੰ ਭਵਿਸ਼ ਵਾਸਤੇ ਚਾਹੀਦੀ ਐ ਨਾ, ਕਿ ਕਦੇ ਵੀ ਤੁਹਾਨੂੰ ਕੋਈ ਬਿਮਾਰੀ ਲੱਗ ਗਈ ਕੋਈ ਨੌਕਰੀ ਚਲੀ ਗਈ ਕੋਈ ਬਿਜਨਸ ਚ ਲੋਸ ਹੋ ਗਿਆ ਕੋਈ ਵੀ ਚੀਜ਼, ਮਤਲਬ ਅਗਰ ਤੁਹਾਨੂੰ ਚਲੋ ਇੱਕ ਵੈਲਿਡੇਸ਼ਨ ਤੁਸੀ, ਤੁਸੀਂ ਸੋਚ ਰਹੇ ਹੋ, ਤੁਸੀ ਤੁਸੀਂ ਅੱਜ ਨੌਕਰੀ ਕਰ ਰਹੇ ਹੋ, ਤੁਸੀਂ ਨੌਕਰੀ ' ਚ ਆਪਣਾਂ ਪੰਜ ਹਜ਼ਾਰ ਮਹੀਨਾਂ ਬਚਾ ਕੇ ਰੱਖਿਆ। ਤੇ ਤੁਸੀਂ ਅਗਰ ਹਾਇਰ ਸਟੱਡੀ ਕਰਨੀ ਹੈਗੀ, ਤੇ ਤੁਹਾਂਨੂੰ ਕੋਈ ਦਿੱਕਤ ਨੀਂ ਆਏਂਗੀ ਨਾ।
ਹਾਂ ਉਹ ਤੇ ਹੈ ਜੀ ਬਿਲਕੁੱਲ। ਫਿਰ ਤਾਂ ਸਾਨੂੰ ਕੋਈ ਦਿੱਕਤ ਨਹੀਂ ਆਏਗੀ, ਕਿਉਂਕਿ ਸਾਡੇ ਕੋਲ ਪਹਿਲਾਂ ਹੀ ਪਿਆ ਹੀ ਹੋਇਆ।
ਹਮ ਕੋਈ ਬਿਜ਼ਨਸ ਸ਼ੁਰੂ। ਕਰਨਾ ਹੈਗਾ ਤੁਸੀਂ, ਤੁਸੀਂ ਸੋਚ ਰਹੇ ਹੋ ਦਸ ਸਾਲ ਮੈਂ ਨੌਕਰੀ ਕੀਤੀ ਹੈ ਹੁਣ ਮੈਂ ਬੋਰ ਹੋ ਗਿਆ ਨੌਕਰੀ ਨਾਲ਼। ਤੁਸੀਂ ਬਿਜਨਸ ਵੀ ਆਪਣਾ ਸਟਾਰਟ ਕਰ ਸੱਕਦੇ ਹੋ।
ਹਾਂਜੀ, ਇਹ ਤਾਂ ਹੈ ਹੀ ਹੈ ਜੀ।
ਔਰ ਤੁਹਾਡੇ ਕੋਲ਼ ਅਗਰ ਪੈਸਾ ਹੋਏਗਾ ਨਾ। ਤੇ ਤੁਸੀਂ ਇਸ ਚੀਜ਼ ਚ ਕੋਂਨਫੀਡੈਂਟ ਹੋਏਗਾ, ਕਿ ਤੁਹਾਂਨੂੰ ਨਾ ਮੱਤਲਬ ਇਨਸਿਕਿਓਰ ਨ ਰਹੋਂਗੇ ਤੁਸੀਂ।
ਹਾਂ, ਤਾਂ ਹੈ ਪੈਸਾਂ ਹੋਏਗਾ ਤੇ ਬਿਲਕੁੱਲ ਕਾਨਫੀਡੈਂਸ। ਆਪਣੇ ਆਪ ਹੀ ਆਏਂਗਾ, ਕਿ ਹਾਂ ਆਪਣੇ ਕੋ ਕੁੱਛ ਹੈ, ਹਮ।
ਕੋਂਨਫੀਡੈਂਟ ਰਹਿੰਦਾਂ ਨਾ ਬੰਦਾਂ ਕਿ ਬੰਦੇ ਨੂੰ ਪਤਾਂ ਹੈਂ, ਕਿ ਮੈਂਨੂੰ ਕੋਈ ਟੈਨਸ਼ਨ ਨੀ ਹੈਗੀ, ਮਾਈਂਡ। ਚ ਦੇਖੋਂ ਟੈਨਸ਼ਨਾਂ ਤੇ ਹਰ ਬੰਦੇ ਦੇ ਅੰਦਰ ਹੈਗੀ, ਪਰ ਮਤਲਬ। ਪੈਸੇ ਨੂੰ ਲ਼ੈ ਕੇ ਤੇ ਕੋਈ ਟੈਸ਼ਨ ਨਹੀਂ ਰਹਿਣੀ ਨਾ।
ਜੀ -ਜੀ -ਜੀ ਸਹੀ ਗੱਲ ਆ ਜੀ। ਹਮ।
ਤੁਸੀਂ ਦੱਸੋ, ਤੁਸੀਂ -ਤੁਸੀਂ ਕਰਦੇਂ ਓ ਸੇਵਿੰਗ ਕਿ ਨਹੀਂ ਕਿ ਪੈਂਡਿੰਗ ਮੰਨੀ ਕਰਦੇਂ ਓ।
ਦੇਖੋਂ ਆਪਣੇਂ ਕੋ ਆਪਾਂ ਦੋਨੋ ਹੀ ਕਰਦੇ ਆ। ਮੰਨ ਲਓ ਸੱਚ -ਸੱਚ ਦੱਸਾਂ ਤੇ ਅਗਰ ਸੇਵਿੰਗ ਕਰਦੇ ਆ ਤੇ। ਮਨਲੋ ਇਸ ਮੰਥ ਸੇਵਿੰਗ ਕੀਤੀ ਨੈਕਸਟ ਮੰਥ ਉਹਦਾ ਯੂਜ ਵੀ ਹੋ ਜਾਂਦਾ, ਐਵੇਂ ਮਤਲਬ ਹੁੰਦਾ ਹੈ। ਮਤਲਬ ਕੁੱਛ ਨਾ ਕੁੱਛ ਹਾਂ। ਐਂਵੇ ਇਹ ਨੀ ਕਿ ਬਈ ਲੋਂਗ ਟਰਮ ਲਈ ਹੁੰਦਾ ਹੈ ਸੇਵਿੰਗ ਵੇ ਹੁਣ ਬਹੁਤ। ਮਾਈਕ੍ਰੋ ਸ਼ੋਟਰਮ ਜਿਹਨੂੰ ਕਹਿੰਦੇ ਨਾ।
ਹਾਂਜੀ -ਹਾਂਜੀ।
ਹਾਂ, ਬਹੁਤ ਸ਼ੋਰਟ ਟਰਮ ਵਾਸਤੇ ਸੇਵਿੰਗ ਕਰਦੇ ਆ, ਜਿਵੇਂ ਅੱਜ਼ ਕੀਤੀ ਤੇ ਕੱਲ ਲੱਗ ਵੀ ਗਈ ਐਵੇਂ ਹੋਂ ਜਾਂਦਾ ਏਂ। ਬਾਕੀ ਇੰਨਾਂ ਅਵੇਅਰ ਨਹੀਂ ਹੋ ਪਾਏ, ਕਿ ਬਈ ਲੋਂਗ ਟਰਮ ਲਈ ਸੇਵਿੰਗ ਕੀਤ।
ਹਾਂ ਤੁਸੀਂ ਹੁਣੇ ਯੰਗ ਹੋ ਨਾ, ਤਾਂ ਤੁਹਾਨੂੰ ਇਸ ਕਾਰਨ ਮੈਂਨੂੰ ਲੱਗਦਾ ਕਿ ਸ਼ਾਇਦ ਹੁਣੇ। ਪੈਸੇ ਦੀ ਵੈਲਿਊ ਦੀ ਇੰਨੀਂ ਕਦਰ ਨੀ ਹੈਗੀ ਨਾ, ਮੈਂਨੂੰ ਲੱਗਦਾ ਇਸ ਤਰ੍ਹਾਂ।
ਕੱਦਰ ਤੇ ਹੈ, ਆਂਦੇ ਹੋਏ ਤੇ ਚੰਗੇ ਲੱਗਦੇ ਹੀ ਨੇਂ।
ਆਂਦੇ ਹੋਏ ਤਾਂ ਚੰਗੇ ਲੱਗਦੇ ਆ, ਪਰ ਬਚਾਂਦੇ ਹੋਏ ਵੀ ਚੰਗੇ ਲੱਗਦੇ ਹੈਗੇ ਨਾ। ਚਾਓਗੇ ਤੇ ਤੁਹਾਂਨੂੰ ਪਤਾ ਚੱਲੂਗਾ, ਕਿ ਕਿਵੇਂ ਨੌਲੇਜ।
ਹਾਂ ਉਹ ਤੇ ਹੈ ਹੀ ਆਂਦੇ ਹੋਏ ਚੰਗੇ ਲੱਗਦੇ, ਬੱਚੇ ਹੋਏ ਚੰਗੇ ਨੀਂ ਲੱਗਦੇ।
ਹਾਂ ਨਹੀਂ ਕਿਉਂਕਿ ਪੈਹਿਆ ਤੋਂ ਦੇਖੋਂ ਸਾਡੀ ਲਾਈਫ ਦਾ ਇੰਪੋਰਟੈਂਟ। ਪਾਰਟ ਹੈਗਾ ਜਿਵੇਂ ਸਾਰੀ ਚੀਜ਼ਾਂ ਇੰਪੋਰਟੈਂਟ ਹੈਗੀਆਂ ਨਾ, ਉਵੇਂ ਪੈਸਾ ਵੀ ਇੰਪੋਰਟ। ਇਹ ਕਹਿਣ ਵਾਲੀ ਗੱਲਾਂ ਹੁੰਦੀਆਂ ਕਿ ਮਨੀ ਇੰਪੋਰਟੈਂਟ ਨਹੀਂ ਹੈਗੀ, ਸੇਵਿੰਗ ਮਨੀ। ਸਪੈਂਡਿੰਗ ਮਨੀ, ਮਤਲਬ ਹੈਗਾ ਤੇ ਖਰਚ ਵੀ ਕਰੋ ਤੇ ਜੋੜੋ ਵੀ ਦੋਨੋ ਚੀਜ਼ਾਂ ਕਰੋ ਮੈਂ ਤੇ। ਇਹੀ ਸਲਾਹ ਦਵਾਂਗੀ ਕਿ ਮਤਲਬ ਖਰਚ ਵੀ ਕਰੋ ਤੇ ਜੋੜੋ ਵੀ। ਕਿਉਂਕਿ ਸਾਰੀ ਚੀਜ਼ਾਂ ਕਰਉਣੀਆਂ। ਹੁਣ ਤੁਸੀਂ ਅਗਰ ਪਤਾ ਨੀ ਤੁਸੀਂ ਅਗਰ ਯੰਗ ਦੇ ਤੁਸੀਂ ਐਸ ਪੀ। ਜਿਹੜੀ ਸ਼ੇਅਰ ਮਾਰਕੀਟ ਹੁੰਦੀ ਹੈਗੀ ਉੱਥੇ ਨੌਲੇਜ। ਦੇਖੋਂ ਗੇਨ ਕਰੋ ਨਾ ਜਾ ਕੇ, ਯੂਟਿਊਬ ਚ ਸਰਚ ਕਰੋਂ।
ਨਹੀਂ ਉਹ ਤਾਂ ਮੈਂਨੂੰ ਨੌਲੇਜ ਹੈ, ਪਰ ਮੈਂਨੂੰ ਉੱਥੇ ਰਿਸਕ ਲੱਗਦਾ ਹੈ, ਲਗਾਉਂਦੇ ਹੋਏ‌।
ਨਾ- ਨਾ, ਨਾ ਲੋਂਂਗ ਉੱਥੇ ਤੁਸੀਂ ਲੋਂਂਗ ਟਰਮ ਤੇ ਜਾਓ।
ਅੱਛਾ, ਉੱਥੇ ਲੋਂਗ ਟਰਮ ਤੇ ਜਾਈਏ।
ਹਮ, ਉੱਥੇ ਤੁਸੀਂ ਲੌਂਗ ਟਰਮ ਤੇ ਜਾਈਏ, ਕਿਉਂਕਿ ਉੱਥੇ ਲੌਂਗ ਟਰਮ ਦਾ ਹੀ ਫਾਇਦਾ ਹੈ।
ਹੂੰ, ਤੁਸੀਂ ਹੈ ਸ਼ੇਅਰ ਮਾਰਕੀਟ ਚ ਤੁਸੀ ਇਨਵੈਸਟ ਵਗੈਰਾ ਕੀਤਾ ਹੋਇਆ ਹੈ।
ਹਾਂ ਮਤਲਬ ਸਾਡੇ ਮੇਰਾ ਮੇਰੇ ਹਸਬੈਂਡ ਨੂੰ ਨੌਲੇਜ ਹੈਗੀ ਉਹ ਕਰਦੇ ਹੈਗੇ ਇਸ ਚੀਜ਼ ਚ ਸਪੈਂਡ ਮੈਂ ਨੀ ਕਰਦੀ, ਮੈਂ ਨੀ ਦੱਸਾਂ ਮੈਂ ਕਿਉਂ ਐਵੇਂ ਕਹਾਂ ਮੈਨੂੰ ਨੀ ਇੰਨੀ ਨੌਲੇਜ ਹਸਬੈਂਡ ਨੂੰ ਨੌਲਿਜ ਹੈਗੀ, ਉਹ ਸਪੇੰਡ ਕਰਦੇ, ਖਰਚ ਕਰਦੇ ਹੈਗੇ ਮਤਲਬ ਕਿਉਂਕਿ ਦੇਖੋ ਲਾਈਫ ਚ ਨਾ ਇਹ ਚੀਜ਼ਾਂ ਵੀ ਬਹੁਤ ਜ਼ਰੂਰੀ ਹੈਗੀਆਂ ਕਿਉਂਕਿ ਅਦੇੇ ਬਿਨਾਂ ਗੁਜ਼ਾਰਾ ਨਹੀਂ ਹੈਗਾ। ਤੁਸੀਂ ਪੈਸਾ ਨਹੀਂ ਬਚਾ ਸਕਦੇ ਲਾਈਫ ਚ ਪੈਸਾ ਬਚਾਉਣਾ ਬਹੁਤ ਜ਼ਰੂਰੀ ਹੈਗਾ ਨੌਲੇਜ ਮਤਲਬ ਸਾਰੀ ਚੀਜ਼ ਬਹੁਤ ਜ਼ਰੂਰੀ ਹੈਗੀ ਖਰਚ ਕਰਨਾ ਵੀ ਜ਼ਰੂਰੀ ਹੈਗਾ। ਪਰ ਅਗਰ ਤੁਸੀਂ ਦਸ ਹਜ਼ਾਰ ਕਮਾਉਂਦੇ ਹੋ ਤਾਂ ਦੋ ਹਜ਼ਾਰ ਜ਼ਰੂਰ ਜਾਓ ਮੈਂ ਤੇ ਹੁਣ ਸੋਚੋ ਤੁਸੀਂ ਜਿੰਨਾ ਕਮਾਉਂਦੇ ਹੋ, ਉਹਦਾ ਕਿੰਨਾ ਬਚਾਉਣਾ ਤੁਸੀਂ
ਹਾਂ ਬਿਲਕੁਲ ਸਹੀ ਗੱਲ ਹੈ ਜੀ।
ਕਿਉਂਕਿ ਅਗਰ ਤੁਸੀਂ ਮਨੀ ਦਾ ਸਹੀ ਯੂਟੀਲਾਈਜ਼ ਨਹੀਂ ਕਰੋਗੇ ਤੇ ਲਾਈਫ ਚ ਤਰੱਕੀ ਮਿਲਣੀ ਬੜੀ ਮੁਸ਼ਕਿਲ ਹੈਗੀ
ਹੂੰ -ਹੂੰ ਹੂੰ ਸਹੀ ਕਹਿ ਰਹੇ ਜੀ।
ਕਿਉਂਕਿ ਪੈਸਾ ਜ਼ਿਆਦਾ ਖ਼ਰਚ ਵੀ ਨਹੀਂ ਕਰਨਾ ਚਾਹੀਦਾ ਨਾ ਮੈਂ ਨੀ ਕਵਾਂਗੀ ਕਿ ਬੱਚਤ ਜ਼ਿਆਦਾ ਬੱਚਤ ਕਰੋ ਕੰਜੂਸੀ ਕਰੋ। ਕਰੋ ਸੇਵਿੰਗ ਮਨੀ ਪਰ ਇਨੀ ਵੀ ਨਹੀਂ ਕਰਨੀ ਕਿ ਮਤਲਬ ਆਪਣੇ ਦਿਲ ਮਾਰਨਾ
ਹੂੰ -ਹੂੰ ਹੂੰ ਨਾ ਨੌਰਮਲ ਹਾਂ, ਹਾਂ ਬਾਕੀ ਤੁਸੀਂ ਸਹੀ ਦੱਸਿਆ ਜੋ ਦੱਸਿਆ। ਤੁਹਾਡੇ ਨਾਲ ਗੱਲ ਕਰਕੇ ਚੰਗਾ ਲੱਗਿਆ ਜੀ, ਥੈਂਕਯੂ, ਸਤਿ ਸ਼੍ਰੀ ਅਕਾਲ ਜੀ।